ਹੈਲੋ। ਹੈਲੋ।
ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ।
ਹੋਰ ਕਿਵੇ ਓ ਜੀ।
ਬੱਸ ਵਧੀਆ ਤੁਸੀ ਸਣਾਓ।
ਵਧੀਆ ਜੀ ਹੋਰ ਕੀ ਕਰਦੇ ਓ।
ਬਸ ਚਾ ਪੀਤੀ ਸੀ ਹੁਣੇ, ਚਾ ਪੀ
ਅਛਾ, ਠੀਕ ੲੈ ਜੀ।
ਹਾਂ। ਹੋਰ ਸਣਾਓ, ਤੁਸੀ ਕਰਦੇ ਓ ਰੋਜ ਐਕਸਸਾਈਸ?
ਐ, ਹਾਂਜੀ ਕੱਰ ਲੈਣੇ ਹੁੰਣੇ ਕਈ ਵਾਰ।
ਐਛਾ।
ਹਾਂਜੀ, ਕਈ ਵਾਰ ਬਸ ਬੈਸੇ ਤੁਰਨ ਬੱਗ ਜਾਂਨੇੇ ਹੁੰਨੇ ਆ।
ਹੂੰ, ਅਸੀਂ ਵੀ ਕਦੀ-ਕਦੀ ਕਦੇ ਵੋਕ ਕਰ ਲੈਨੀ, ਵੈਸੇ ਜਦੋਂ ਮੈਂ ਕੰਮ ਤੇ ਜਾਂਨੀ ਆ, ਤੇ ਮੇਰੀ ਉੱਥੇ ਬੜੀ ਸੈਰ ਹੋ ਜਾਂਦੀ ਐ।
ਅੱਛਾ ਜੀ।
ਤੇ ਫੇਰ ਜੀ, ਘਰ ਜਾਕੇ ਥੱਕੇ ਹੋਈਦਾ ਫਿਰ ਕੋਈ ਕੰਮ ਨੀ ਕਰੀਦਾ, ਬਸ ਘਰ ਦਾ ਈ ਹੋਜੇ। ਹੁਨ ਜਦੋਂ ਦੀਆਂ ਛੁੱਟੀਆਂ ਪਈਆਂ ਅਸੀ ਘਰ ਰੈਸਟ ਕਰ ਲਈ ਐ, ਕੋਈ ਕੰਮ, ਕੋਈ ਉੱਠਣ ਨੂੰ ਜੀਅ ਨੀਂ ਕਰਦਾ। ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ।
ਹਾਂਜੀ। ਆਪਾ ਜੈ ਜਾ ਸਰੀਰ ਨੂੰ ਬਣਾ ਲੀਏ ਨਾ, ਉਹੋ ਜਿਹਾ ਬਣ ਜਾਂਦਾਗਾ।
ਹਾਂਜੀ-ਹਾਂਜੀ, ਜਦੋਂ ਅਸੀਂ ਹੈਬਿਟ ਪਾ ਲੈਂਨੇ ਆ, ਨਾ ਕਿ ਹਾਂ, ਅਸੀਂ ਹੁਨ ਜਾਣਾ ਤੁਰਨਾ, ਚੱਲਨਾ ਇੰਨੀ ਦੇਰ ਅਪਣੇ ਵਾਸਤੇ ਕੱਢਣਾ, ਤੇ ਤੁਰੀ ਜਾਂਦਾ। ਜਿਦੋਂ ਅਸੀਂ ਆਲਸ ਪਾ ਦੰਨੇ ਆ, ਫਿਰ ਨਹੀਂ ਅਸੀਂ ਕੁੱਛ ਕਰ ਸਕਦੇ।
ਹਾਂਜੀ।
ਹੋਰ ਸੁਣਾਓ?
ਹੋਰ, ਹੋਰ ਵਧੀਆ ਜੀ, ਹੋਰ ਦਾਲ-ਪਾਣੀ ਦਾ ਕਰ ਲਿਆ ਤੁਸੀ?
ਨਹੀਂ ਬਸ, ਛੇ ਕੁ ਵਜੇ ਨਾਲ ਕਰਨਾ। ਮੈਂ ਥੋੜਾ ਬਜ਼ਾਰ ਜਾਣਾ ਸੀ, ਹੁਣੇ ਮੈਂ ਕੱਪੜੇ ਧੋਤੇ ਆ।
ਠੀਕ ਐ ਜੀ, ਕੱਪੜੇ ਮਸ਼ੀਨ'ਚ ਧੋਂਨੇ ਓ ਕਿ ਹੱਥੀ?
ਮਸ਼ੀਨੇ।
ਅੱਛਾ, ਠੀਕ।
ਹੂੰ, ਬਸ ਧੁਪ ਗਿਆ ਹੁਣ, ਸੁਕ ਸੁਕਣੇ ਪਾਣੇ ਐ, ਤੇ ਫਿਰ ਮੈਂ ਬਜ਼ਾਰ ਜਾਣਾ।
ਠੀਕ ਏ।
ਹਂ ਔਰ ਸ
ਹੋ, ਹੋਰ ਠੀਕ ਐ ਬਸ, ਦਾਲ ਕੱਡ ਲਈ ਸੀਗੀ। ਹੈਲੋ ਹੈਲੋ ਹੈਲੋ
ਆਗੀ ਅਵਾਜ਼?
ਹਾਂਜੀ-ਹਾਂਜੀ, ਬਾਜ਼ ਨਹੀਂ ਆਉਂਦੀ ਸੀ ਪਹਿਲਾਂ।
ਆ, ਥੋੜਾ ਨੈਟਵਰਕ, ਮੀਂਹ-ਮੂੰਹ ਪੈਗਿਆ ਆ ਨਾ, ਬੜਾ ਔਖਾ ਜਿਹਾ ਹੋਇਆ।
ਹਾਂਜੀ।
ਕਈ ਜਗ੍ਹਾ ਤੇ ਹਲੇੇ ਤੱਕ ਲਾਈਟ ਨਹੀਂ ਆਈ, ਤਾਰਾਂ ਟੁਟ ਗੀਆਂ।
ਹਾਂ, ਸਾਡੇ ਵੀ ਇੱਕ ਵਜੇ ਆਈ ਏ, ਲੈਟ ਹੈ ਨੀ ਸੀ ਪਹਿਲਾਂ।
ਹੂੰ, ਸਾਡੇ ਵੀ ਨਾ, ਸ਼ਹਿਰ ਵਾਲੀ ਸਾਈਡ ਬਹੁਤ ਜਗ੍ਹਾ ਤੇ ਨਾ ਲਾਈਟ ਈ ਨੀ ਆਈ ਦਿਹਾੜੀ ਪੂਰੀ, ਤੇ ਸਾਡੇ ਚਲੋ ਕਰ ਏ ਰੱਬ ਦਾ, ਕੀ ਹੈਗੀ ਆ ਲਾਈਟ, ਅੱਜ ਅਸੀਂ ਕੰਮ ਕਰ ਲਿਆ ਸਾਰਾ ਘਰ ਦਾ।
ਅੱਛਾ‌ ਜੀ।
ਹੋਰ, ਪਿਆ ਆਟਾ-ਊਟਾ ਗੁੰਲ ਲਿਆ?
ਗੁੰਨਿਆ ਹਜੇ, ਸਬਜ਼ੀ ਕੱਟ ਕੇ ਰੱਖੀ ਐ।
ਅੱਛਾ।
ਹਾਂਜੀ।
ਤੁਸੀਂ ਬਣਾਦੇ ਹੋ ਕਿ ਮੰਮੀ?
ਨਹੀਂ ਮੈਂ ਤਾਂ ਮੱਝਾਂ ਨੂੰ ਪਾਣੀ ਪਿਲਾ ਦੂਗੀ, ਮੰਮੀ ਬਣਾ ਦੂਗੀ ਤੇ ਆਟਾ ਗੁੰਨ ਕੇ, ਰੋਟੀ ਮੈਂ ਲਾ ਦਾਗੀ।
ਅੱਛਾ, ਉੱਪਰਲਾ ਕੰਮ ਕਰ ਲੈਂਦੇ ਨਾ, ਮੰਮੀ ਫਿਰ ਚੁੱਲੇ ਤੇ ਬਹਿ ਜਾਂਦੇ ਹੋਣੇ।
ਹਾਂਜੀ।
ਹਮ ਚਲੋ ਵਧੀਆ, ਸਗੋਂ ਸੈਰ ਹੁੰਦੀ ਰਹਿੰਦੀ ਸਰੀਰ ਵੀ
ਹਾਂਜੀ, ਹਾਂਜੀ।
ਬਸ ਮੈਂ ਵੀ ਥੋੜਾ ਜਿਹਾ ਬਿਜੀ ਸੀ ਅੱਜ। ਬੱਚੇ ਨਾ ਸਾਡੇ ਘਰ ਗੈਸਟ ਆਏ ਦੇ ਆ।
ਅੱਛਾ, ਠੀਕ ਐ।
ਤੇ ਉਹ ਬੱਚੇ ਬਸ ਖੇਡਣ ਦੇ ਆ, ਬੱਚਿਆਂ ਨੂੰ ਪਰਵਾਹ ਹੀ ਨਹੀਂ ਕੋਈ। ਕੀ ਹੋਣ ਦਿਆ, ਕੀ ਨਹੀਂ, ਆਪਣਾ ਖਿਲਾਰਾ ਪਾਈ ਜਾਂਦੇ ਘਰ 'ਚ
ਹਾਂਜੀ। ਸਾਡੇ ਮੇਰੇ ਸਿਸਟਰ ਆ ਰਹੀ ਸੀ, ਅੱਜ ਸਵੇਰੇ ਹੀ ਆਈ ਸੀ। ਉਹਨਾਂ ਦੀ ਵੀ ਗੁੜੀਆ ਆ ਰਹੀ ਆ।
ਅੱਛਾ।
ਹਾਂਜੀ। ਉਹ ਤਾਂ ਮਿੱਟੀ ਚ ਹੀ ਲਿਬੜੀ ਆ ਰਹਿੰਦੇ ਆ। ਹਾਂਜੀ, ਸਵੇਰੇ ਆਏ ਸੀ।
ਅੱਛਾ।
ਹਾਂਜੀ ਫਿਰ ਆਪ ਨੂੰ ਅਲਕਤ ਜੀ ਆਉਂ ਦੀ, ਕਿਰ ਕਿਰ ਜਿਹੀ ਆਉਂਦੀ ਹੈ ਨਾ, ਉਹਨੂੰ ਇਨਾ ਹਟਾਉਣੇ ਆ ਕੱਚਾ ਘਰ ਆ ਨਾਮ
ਅੱਛਾ, ਮਿੱਟੀ ਵੀ ਹੈ ਨਾ ਫਿਰ।
ਹਾਂਜੀ ਫਿਰ ਉਹ ਮਿੱਟੀ ਚ ਹੱਥ ਮਾਰੀ ਜਾਂਦੀ ਰਹਿੰਦੀ ਹੈਗੀ, ਬਿਚ ਬੈਠ ਜਾਂਦੀ ਹੈ ਮਿੱਟੀ ਦੇ।
ਹਮ। ਹੋ ਜਾਂਦਾ ਫੇਰ ਏ ਵੀ ਹੈ ਨਾ, ਬੱਚਿਆਂ ਨੂੰ ਹੁਣ ਕਿਵੇਂ ਕਰੀਏ? ਉਹਨੂੰ ਵੀ ਹੁਣ ਛੋਟਾ ਬੱਚਾ ਕੋਈ ਖੇਡਣ ਵਾਲਾ ਨੀ ਨਾ ਚਾਹੀਦਾ, ਘਰ ਆਪਣੇ ਫ਼ਰਕ ਪੈਂਦਾ।
ਹਾਂਜੀ।
ਘਰ ਆਪਣੇ ਬੜੇ ਖਲੋਣੇ ਹੁੰਦੇ ਆ, ਬੱਚੇ ਉਹਨਾਂ ਨਾਲ ਖੇਡਦੇ ਰਹਿੰਦੇ ਆ।
ਹਾਂਜੀ।
ਹਾਂਜੀ।
ਹੋਰ?
ਚਲੇ ਗਏ ਤੁਹਾਡੀ ਸਿਸਟਰ।
ਨਹੀਂ ਇੱਥੇ ਆਉਣੀ ਦੱਸਦੇ ਨੇ
ਅੱਛਾ!
ਹਾਂਜੀ।
ਠੀਕ ਆ।
ਹਾਂਜੀ, ਉਨੀ ਸਾਢੇ ਤਿੰਨ ਸਾਲ ਦੀ
ਅੱਛਾ, ਜਾਂਦੀ ਸ
ਹਾਂਜੀ। ਸਕੂਲ ਜਾਂਦੀ ਐ, ਹੋਮਵਰਕ ਮਿਲਿਆ ਹੋਇਆ ਕਰਦੀ ਨੀ ਜੀ ਇੱਥੇ ਕਾਪੀਆਂ ਚੱਕ ਲੇ ਕਹਿੰਦੀ ਇੱਥੇ ਕਰੂੰਗੀ, ਇੱਥੇ ਵੀ ਨੀ ਕਰਦੀ ਹੈਗੀ, ਮੈਂ- ਮੈਂ ਕਿਹਾ ਚਲ ਹਜੇ ਬਹੁਤ ਜਾਊਗੀ,
ਹੂ, ਛੋਟੇ ਆ ਨਾ ਹਲੇ।
ਹਾਂਜੀ। ਸੋਚਦੇ ਸੀ ਕਿ ਸਿਸਟਰ ਆਈ ਏ, ਚੱਲ ਕੱਲ ਨੂੰ ਗਰਮੀ ਦੇ ਕੱਪੜੇ ਲੈ ਆਈਐ।
ਅੱਛਾ।
ਹਾਂਜੀ। ਫਿਰ ਮੰਮੀ ਕਹਿੰਦੀ ਚੱਲ
ਹਾਂ।
ਨਾਂ ਕੰਮ ਕਰਕੇ ਬਹਜਾਗੇ ਸਭ ਤੋਂ ਪਹਿਲਾਂ।
ਹਾਂ, ਠੀਕ ਸਾਡੇ ਪਿੰਡਾਂ ਚ ਤਾਂ ਦੁਕਾਨਾਂ ਵੀ ਛੇਤੀ ਖੋਲ ਜਾਂਦੀਆਂ ਨਾ।
ਹਾਂ ਲੇਕਿਨ ਸਾਡੇ ਪਿੰਡ 'ਚ ਨਹੀ ਹੈਗੀ ਕੱਪੜੇ ਦੀ ਦੁਕਾਨ, ਅਸੀਂ ਸ਼ਹਿਰ ਆ ਸਾਡੇ ਨਾਲ ਉੱਥੋਂ ਲਿਆਉਣੇ ਹੁੰਦੇ ਹਾਂ।
ਠੀਕ ਆ, ਠੀਕ ਆ। ਤੇ ਤੁਸੀਂ ਫਿਰ ਸ਼ਹਿਰ ਬੱਸ ਚ ਜਾਂਦੇ ਹੋ ਕੇ ਕੋਲ ਕੋਈ ਰਿਕਸ਼ਾ ਮਿਲ ਜਾਂਦਾ।
ਹਾਂ ਕਈ ਵਾਰ ਤਾਂ ਬੱਸ ਤੇ ਵੀ ਚੱਲ ਜਾਂਦੇ ਹੁੰਦੇ ਜੇ ਕੋਈ ਘਰੇ ਨਾ ਹੋਵੇ-। ਜੇ ਕੋਈ ਘਰੇ ਹੋਵੇ ਫੇਰ ਮੋਟਰਸਾਈਕਲ ਤੇ ਲੈ ਜਾਂਦੇ ਨੇ।
ਠੀਕ ਐ, ਹੁ। ਸਾਡੇ ਵੀ ਮੇਰੀ ਵੀ ਨਾ ਵੱਡੇ ਨਨਾਣ ਥੋੜੀ ਪਿੰਡ ਵਲ ਵਿਆਹੀ ਹੋਈ ਹੈ। ਉਹਨਾਂ ਦੇ ਕੋਈ ਰਿਕਸ਼ਾ ਨਹੀ ਮਿਲਦਾ ਕੋਈ ਔਟੋ ਨਹੀ ਮਿਲਦਾ। ਤੇ ਓ ਵੀ ਬਸ ਕੋਈ ਘਰ, ਹੂ ਹਾਂ, ਉਹਨਾਂ ਦੇ ਕੋਈ, ਹਾਂ। ਉਹ ਫੇਰ ਕੋਈ ਘਰ ਹੋਵੇ ਤੇ ਗੱਡੀ ਤੇ ਲੈ ਜਾਂਦੇ ਹੈ ਉਹ ਕਹਿਗੀ ਮੈਂ ਨੀ ਜਾਣਾ। ਤੇ ਕੋਈ ਇਹਨੂੰ ਕਹੇ ਮੈਂ ਨੀ ਆਟੋ ਤੇ ਰਿਕਸ਼ਾ ਤੇ ਜਾਣਾ ਤੇ ਫੇਰ ਉਹਨੂੰ ਕੋਈ ਆਏਗਾ ਗੱਡੀ ਚ ਲੈ ਕੇ ਜਾਏਗਾ ਫੇਰ ਉਹ ਕੋਈ ਸ਼ੋਪ ਕਰਦੀ ਆ ਤੇ ਨਾ।
ਹਾਂ।
ਪਰ ਐਵੇ ਉਹਨਾਂ ਦਾ ਘਰ ਬਹੁਤ ਵੱਡਾ।
ਅੱਛਾ, ਹਾਂਜੀ ਸਾਡਾ ਵੀ ਐਵੇਂ ਖੁੱਲਾ ਨਾ।
ਹੂੰ।
ਅੱਛਾ।
ਉਹਨਾਂ ਦਾ ਵੀ ਤਿੰਨ ਚਾਰ ਘਰ,
ਹਾਂ, ਠੀਕ ਏ। ਹੋਰ।
ਹਾਂਜੀ।
ਹੋਰ, ਹੋਰ ਦੱਸੋ ਦੀਦੀ?
ਮੈਂ ਕਿਹਾ ਤੁਆਡਾ ਵੀ
ਹੈਲੋ, ਹਾਂਜੀ ਖੁੱਲਾ ਗਾ ਸਾਡਾ ਸਾਰਾ ਵੇੜਾ ਕੱਚੇ ਹੀ ਗਾ।
ਘਰ
ਹਾਂਜੀ ਖੁੱਲਾ ਹੀ ਆ ਸਾਡਾ ਸਾਰਾ ਵਿਹੜਾ ਕੱਚਾ ਹੈਗਾ। ਇੱਕ ਥਾਂ ਪਸੂਆਂ ਦਾ ਇੱਕ ਥਾਂ ਹੈਗਾ ਸਾਡੇ ਰੋਟੀ ਟੁਕ ਦਾ। ਇੱਕ ਥਾਂ ਅਸੀਂ ਬਹਨੇ ਹਾਂ ਜਿੱਥੇ।
ਅੱਛਾ, ਹਾਂ। ਸਾਡੇ ਨਾ ਨਹੀਂ ਸਾਡੇ ਨਾ ਬਹੁਤ ਛੋਟੀਆਂ ਜਗ੍ਹਾ ਥੋੜੀਆਂ। ਸਾਡੇ ਤੇ ਮਸਾਂ ਹੀ ਦੋ ਤਿੰਨ ਐਕਟਿਵ ਲੱਗਦੀਆਂ ਤੇ ਘਰ ਖਤਮ।
ਅੱਛਾ।
ਹਾਂ। ਸਾਡੇ ਵੀ ਨਾ ਘਰ ਦੇ ਸਾਹਮਣੇ ਨਾ ਪਹਿਲੇ ਗਾਈਆਂ ਹੁੰਦੀਆਂ ਸੀ ਗਾਂ ਰੱਖੀਆਂ ਸੀ ਉਹ ਦੁੱਧ, ਦੁੱਧ ਦਾਵਾ ਉਹਨਾਂ ਦਾ ਕੰਮ ਸੀ ਤੇ ਉਹਦੇ, ਕਰਕੇ ਇਹ ਸੀ ਕਿ ਦੁੱਧ ਸ ਸਹੀ ਮਿਲ ਜਾਂਦਾ ਸੀ। ਹੁਣ ਉਹਨਾਂ ਨੇ ਸੱਬ ਚੁੱਕਤੀਆਂ। ਉਹਨਾਂ ਨੇ ਪੀਜੀ ਬਣਾ ਲਏ ਆ ਭ ਵੱਡੇ ਵੱਡੇ ਬਣਾ ਲਏ ਹੁਣ ਉਹ ਵੀ ਤੋੜ ਕੇ।
ਅੱਛਿਆ
ਤੇ ਲੋਕੀ ਉਹਨਾਂ ਨੂੰ ਬੱਚੇ ਜਿੱਦਾਂ ਕੋਈ ਵੀ ਡਾਕਟਰ ਬਣਾਣਾ ਏ ਆ। ਕੋਈ, ਕੋਈ ਤੇ ਫੇਰ ਉੱਥੇ ਅ ਕਮਰਾ ਕਰਾਏ ਦੇ ਨਾ। ਉਹ ਲੈ ਲੈਂਦਾ ਤੇ ਕਿਰਾਇਆ ਦੇ ਦਿੰਦੇ ਆ ਵੇ ਚਲੋ ਰਹਿੰਦੇ ਬਾਹਰੋਂ ਆ ਕੇ ਪਿੰਡਾਂ ਪੁੰਡਾਂ ਤੋਂ ਜਿਹਨਾਂ ਨੂੰ ਲੱਗਦਾ ਕਿ ਹਾਂ ਇਹਨਾਂ ਦੇ ਸਕੂਲ, ਕਾਲਜ ਕੋਲ ਹੈਗੇ ਐ
ਅੱਛਿਆ ਜੀ
ਤੇ ਉਹ ਫੇਰ ਐਥੇ ਕਿਰਾਏ ਤੇ ਲੈ ਲੈਂਦੇ ਆ ਤੇ ਰਹਿੰਦੇ ਆ।
ਅੱਛਿਆ
ਪਰ ਸਮੈਲ ਬੜੀ ਆਂਦੀ ਹੁੰਦੇ ਸੀ ਸਾਨੂੰ।
ਅੱਛਿਆ ਜੀ
ਹੁਣ ਹੁਣ ਐ ਵੇ ਹੁਣ ਚਲੋ ਉਧਰ ਚੱਲ ਗਏ ਇਹਨਾਂ ਨੇ ਹੁਣ ਉੱਪਰ ਘਰ ਟੈਲਾਂ ਟੂਲਾਂ ਲਵਾ ਲਈਆ। ਬਸ ਥੋੜਾ ਜਿਹਾ ਰਹਿ ਗਿਆ ਬਨਣ ਵਾਲਾ ਹੋਰ
ਅੱਛਿਆ ਜੀ ਸਾਡੇ ਤਾਂ ਐਵੇਂ ਹੁੰਦਾ ਨਾ ਫੇਰ ਆਪਾਂ ਖੇਤੀ ਕਰ ਦੇ ਗੇ ਸੰਦ ਵੀ ਹੁੰਦੇ ਆ ਹਨਾ ਜਿਵੇਂ ਤਵੀਆਂ, ਹਲ ਹੋ ਗਏ। ਉਹ ਵੀ ਫੇਰ ਸਾਡੇ ਘਰੇ ਹੀ ਖੜਦੇ ਆ ਨਾ‌ ਤਾਂ ਕਰਕੇ ਵੇਹੜਾ ਖੁੱਲ੍ਹਾਗਾ।
ਹਾਂ। ਠੀਕ ਐ ਸਾਡੇ ਨਾ ਐ ਵੇ ਨਾ ਕਿ ਚਲੋ ਹੁਣ ਜਿੱਦਾ ਦਾ ਉਹ ਬਣਾਂਦੇ ਪਏ ਸਾਫ਼ ਸੁਥਰਾ ਬਣ ਗਿਆ। ਤੇ ਤੁਸੀਂ ਵੀ ਤੁਹਾਡੇ ਵੀ ਮੰਮਾ ਮਸ਼ੀਨ ਤੋਂ ਕੱਪੜੇ ਧੋਂਦੇ ਆ ਕੇ ਹਾਥ ਨਾਲ
ਨਹੀਂ ਸਾਡੇ ਮਸ਼ੀਨ ਹੈਗੀ ਆ ਲੇਕਿਨ ਨਾ ਅਸੀਂ ਧੋਂਦੇ ਨਹੀਂ ਹੈਗੇ ਮਸ਼ੀਨ ਚ ਅਸੀਂ ਸਰਦੀ ਚ ਧੋਣੇ ਹੁਣੇ ਆ ਹੁਣ ਤਾਂ ਫੇਰ ਐਵੇਂ ਆ ਨਾ ਹੱ ਹੱਥੀ ਧੋ ਕੇ ਪਾ ਦਿਣੇ ਆ ਤਾਂ ਉਹਦੀ ਸੁੱਕ ਜਾਂਦੇ ਨੇ ਕਿਉਂਕਿ ਧੁੱਪ ਬਹੁਤ ਹੁੰਦੀ ਐਗੀ
ਹਾਂ।
ਤੇ ਬਾਕੀ ਫੇਰ ਮੰਮੀ ਵਰਗੇ ਤਾਂ ਪਹਿਲਾਂ ਤੂੰ ਹੱਥਾਂ ਤੇ ਧੋਦੇ ਆ ਨਾ ਅਸੀਂ ਹੁਣੀ ਮਸ਼ੀਨ ਲਿਆਂਦੀ ਸੀ। ਸੀਗੀ ਲੋਹੜੀ ਜੀ ਵਲੇ ਤਾਂ ਮੰਮੀ ਹੋਰਾਂ ਨੂੰ ਪਹਿਲਾਂ ਦੀ ਆਦਤ ਬਣੀ ਹੋਈ ਐ ਵੀ ਕਹਿੰਦੀ ਨਈ ਵੀ ਹੱ ਹੱਥਾਂ ਤੇ ਹੀ ਧੋਵਾਂਗੇ ਚੱਲ ਵਧੀਆ ਬਾਹਾਂ ਬੂਹਾਂ ਚੱਲਦੀਆਂ ਰਹਿਣਗੀਆਂ।
ਹਾਂ, ਸਹੀ ਗੱਲ ਐ
ਹਾਂਜੀ।
ਹੂੰ ਚਲੋ ਸਰਦੀਆਂ ਚ ਇਹ ਹੁੰਦਾ ਪਾਣੀ ਠੰਡਾ ਹੁੰਦਾ ਜ਼ਿਆਦਾ ਪਾਣੀ ਚ ਪਾਉਣ ਨੂੰ ਹੱਥ ਦਿਲ ਨੀ ਕਰਦਾ।
ਹਾਂਜੀ ਸਰਦੀਆਂ ਚ ਤਾਂ ਅਸੀਂ ਮਸ਼ੀਨ ਚ ਹੀ ਧੋਣੇ ਹੁਨੇ ਆ।
ਅੱਛਾ, ਹੂੰ। ਚਲੋ ਵਧੀਆ ਗੱਲ ਸਗੋਂ ਇਹ ਵੈਸੇ ਨਾਲ ਕਰ ਲਓ ਤੇ ਨਾਲ ਹੀ ਧੁੱਪ ਘੱਟ ਹੁੰਦੀ ਨਾ ਸਰਦੀਆਂ ਨੂੰ ਇਹ ਵੀ ਫਰਕ ਪੈਂਦਾ।
ਹਾਂਜੀ।
ਏਸੇ ਕਰਕੇ ਬਸ ਵਧੀਆ।
ਠੀਕ ਐ ਜੀ।
ਠੀਕ ਐ ਫੇਰ
ਹਾਂਜੀ ਠੀਕ ਐ ਜੀ, ਠੀਕ ਐ ਜੀ, ਓਕੇ ਜੀ, ਠੀਕ ਐ ਜੀ।